ਹੈਲੋ।
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ। ਹੋਰ, ਠੀਕ-ਠਾਕ?
ਸਭ ਵਧੀਆ। ਤੁਸੀ ਆਪਣਾ ਦੱਸੋ?
ਹਾਂਜੀ, ਵਧੀਆ-ਵਧੀਆ।
ਹੋਰ ਸ ਸਭ ਵਧੀਆ ਹੈਗੇ ਨੇ, ਬਸ ਬੈਠੇ ਹੋਏ ਆਂ।
ਵਧੀਆ-ਵਧੀਆ। ਕੀ ਕਰੀ ਜਾਂਨੇ?
ਕੁਛ ਨੀ ਬ ਦੱਸ ਤੇ ਬੈਠੇ ਹੋਏ ਆਂ ਕੰਮ ਬਰਾ ਨਪੇੜ ਕੇ।
ਅੱਛਾ-ਅੱਛਾ, ਠੀਕ ਏ-ਠੀਕ ਏ-ਠੀਕ। ਮੈਂ ਵੀ ਅਜ ਜਾਣਾ ਸੀਗਾ ਜਾਗਰਣ ਲੌਣ ਜਾਣਾ ਸੀ।
ਓਕੇ। ਹਾਂਜੀ, ਹਾਂਜੀ, ਹਾਂਜੀ।
ਹਾਂਜੀ, ਹਾਂਜੀ, ਸਿੰਗਿੰਗ ਦਾ ਕੰਮ ਵੀ ਐ ਵੈਸੇ ਡਾਕਟਰ ਵੀ ਆਂ ਮੈਂ।
ਓਕੇ।
ਹਾਂ, ਬੀ ਪਾਰਟ ਟੈਮ ਮਤਲਬ ਸਿੰਗਿੰਗ ਕਰ ਲਈ ਦੀ ਐ ਮਾੜੀ-ਮੋਟੀ।
ਹਾਂਜੀ।
ਏ ਆਪਾਂ ਬਚਪਨ ਤੋਂ ਈ ਏਈ ਕੰਮ ਕਰਦੇ ਐਂ।
ਨਈ ਸਈ ਹੈਗੈ। ਬਾਬਾ ਜੀ ਨੇ ਹੁਨਰ ਦਿੱਤੈ ਤ ਹੁਨਰ ਦਿੱਤੈ ਤੋ ਫਿਰ ਜਰੂਰੀ ਯੂਜ਼ ਕਰੋ ਓ ਤੇ।
ਜੇ ਮੈਂ ਕਹਿੰਦੀ ਚਲੋ, ਮਹਾਰਾਜ ਦੇ ਦਰ ਤੇ ਜਾਈ ਦਾ, ਮਾਤਾ ਦੇ ਪੀਰਾਂ ਦੇ ਦਰਬਾਰ ਤੇ ਜਾਈਦਾ ਵਾ।
ਹਾਂਜੀ।
ਹਾਜ਼ਰੀ ਲੱਗ ਜਾਂਦੀ ਹਨਾ।
ਨਹੀਂ, ਸਹੀ ਏਸ ਗੁੱਡ, ਇਹ ਵਧੀਆ ਕੰਮ ਆਉਂਦਾ ਏ ਕਿ ਬਾਬਾ ਜੀ ਨੇ ਹੁਣੇ ਦਿੱਤਾ, ਉਹਦਾ ਬਾਬਾ ਜੀ ਵਾਸਤੇ ਵੀ ਯੂਜ਼ ਕੇ ਕੀਤਾ ਜਾ ਰਿਹਾ।
ਹਾਂਜੀ-ਹਾਂਜੀ-ਹਾਂਜੀ।
ਮੇਰੇ ਵੀ ਬ੍ਰਦਰ ਹੈਗੇ ਨੇ, ਉਹ ਵੀ ਇਸ ਕੰਮ ਤੇ ਹੈਗੇ ਨੇ। ਉਹ ਵੀ ਕਰਦੇ ਨੇ ਏਹ ਕੰਮ। ਹਾਂਜੀ, ਉਹ ਵੀ ਪੰਜਾਬ ਈ ਰਹਿੰਦੇ ਨੇ, ਕਰਤਾਰਪੁਰ।
ਠੀਕ ਐ, ਠੀਕ ਐ। ਹਾਂਜੀ-ਹਾਂਜੀ, ਇਹ ਨਾਲ ਏ ਚਲੋ ਮਾਹਰਾਜ ਦੇ ਦਰ ਤੇ ਜਾਈ ਦਾ ਵਾ, ਨਾਲੇ ਆਪਦਾ ਸ਼ੌਕ ਪੂਰਾ ਹੋ ਜਾਂਦਾ।
ਤਾਂ ਏਹ ਸਹੀ ਜਗ੍ਹਾ ਏ, ਹੋਰ ਕੀ ਚਾਹੀਦੇ।
ਹਾਂਜੀ।
ਹੋਰ ਤੁਸੀਂ ਸਭ ਵਧੀਆ।
ਨਹੀ-ਨਹੀ ਮਤਲਬ ਆਪਾਂ ਨੂੰ ਬਚਪਨ ਤੋਂ ਈ, ਹੈਗਾ ਸੀ ਸ਼ੌਕ
ਹਾਂਜੀ।
ਹਾਂਜੀ, ਬਚਪਨ ਤੋਂ ਈ ਮੈਨੂੰ ਸ਼ੌਕ ਆ। ਤੇ ਉਹ ਹੌਲੀ-ਹੌਲੀ‌ ਚਲੋ, ਅੱਗੇ ਵੱਧਦੇ-ਵੱਧਦੇ ਚਲੋ
ਹਾਂ, ਉਟਾ ਉਹ ਇਹ ਹੁੰਦਾ ਕਿ ਧੀਰੇ- ਧੀਰੇ ਇਹ ਸਭ ਚੀਜ਼ਾਂ ਹੁੰਦੀਆਂ ਮੈਨੇਜ, ਉਹ ਬੰਦਾ ਕਰਦਾ ਇੱਧਾਂ ਨਾਲ ਤਾਂ ਕੁਛ ਵੀ ਨੀ ਮੈਂਨਜ਼ ਹੋ ਪਾਂਦਾ।
ਹਾਂਜੀ-ਹਾਂਜੀ-ਹਾਂਜੀ।
ਤੇ ਇਕ ਏ ਵਧੀਆ ਤੇ ਤੁਸੀਂ ਕੰਮ ਅੱਛਾ ਹੈਗਾ ਐ ਵੀ
ਹਾਂਜੀ-ਹਾਂਜੀ, ਵੈਸੇ ਕੰਮ ਆਪਣਾ, ਵੈਸੇ ਤਾਂ ਡਾਕਟਰੀ ਦਾ ਆਪਣਾ ਕਲੀਨਿਕ ਆ। ਇਹ ਆਪਾਂ ਮਤਲਬ ਜੇ ਕਹਿ ਦੀਏ ਸ਼ੌਂਕ ਈ ਏ ਆਪਾਂ ਨੂੰ
ਨਹੀਂ, ਸਹੀ ਹੈਗਾ ਕਿ ਓ ਉਹਨਾ ਸ਼ੌਕ ਹੈਗਾ ਤੋ ਆਪਣੇ ਸ਼ੌਕ ਨੂੰ ਵੀ ਪੂਰਾ ਕਰਨਾ ਚਾਹੀਦਾ। ਨਾਲ ਉਥੇ ਈ ਕੰਮ ਤੇ ਚਲੋ ਹੈ ਈ ਏ ਬੰਦਾ ਕਰਦਾ ਈ ਕਰਦਾ, ਪਰ ਇਹ ਕੀ ਸ਼ੌਕ ਅਪਣਾ ਪੂਰਾ ਕਰੇ, ਉਹ ਸਭ ਤੋਂ ਵਧੀਆ।
ਹਾਂਜੀ ਹਾਂ, ਮੱਣ ਥੋੜ੍ਹਾ ਮੱਣ ਵੀ ਏਦਾਂ ਦਾ ਖੁਸ਼ ਰਹਿੰਦਾ ਹੋਰ ਤਾਂ ਕੀ।
ਵਧੀਆ ਕੀਤਾ ਤੁਸੀਂ ਐਹ ਕੰਮ। ਆਪਣੇ ਸ਼ੌਕ ਨੂੰ ਵੀ ਪੂਰਾ ਕਰਨਾ ਬਹੁਤ ਵਧੀਆ ਗੱਲ ਐ। ਸਿੰਗਿੰਗ ਤੋਂ ਬੈਸਟ ਈ ਹੈਗੀ ਏ।
ਹੂੰ ਸਹੀ ਏ, ਤੁਸੀਂ ਨੀ ਤੁਹਾਨੂੰ ਨੀ ਸ਼ੌਂਕ ਗੌਣ ਦਾ।
ਹਾਂ ਸੁਣਨ ਦਾ ਸ਼ੌਕ ਹੈਗਾ ਐ ਬਹੁਤ, ਪਰ ਇਹ ਕਿ ਬਸ ਗਾਂਦੇ ਨਹੀਂ। ਆਵਾਜ਼ ਈ ਨੀ ਚੰਗੀ ਆਹ, ਹਾਂ ਆਵਾਜ਼ ਈ ਨੀ ਚੰਗੀ ਨਹੀਂ ਤੇ ਗਾਂਦੇ ਨੀ ਬਸ ਇਹ ਸ਼ੌਕ ਬਹੁਤ ਐ।
ਸੁਣਾ ਦਾ।
ਸ਼ੌਕ ਬਹੁਤ ਕਿ ਆਪਣੇ ਪੰਜਾਬੀ ਗਾਣੇ ਸੁਣਦੇ ਹੈਗੇ ਆ, ਆਪਣੇ ਕੀ ਨ ਹਾਂ, ਸਭ ਚੀਜ਼ਾਂ ਬਸ ਇਹ ਕਿ ਸ਼ੌਕ ਬਹੁਤ ਹੈਗਾ ਐ, ਸੁਣਨ ਦਾ।
ਹਾਂਜੀ-ਹਾਂਜੀ ਚਲੋ। ਉਹ ਵੀ ਇੱਕ ਕਾ, ਜਿਵੇਂ ਕਹਿੰਦੇ ਕਲਾ ਈ ਐ ਸੁਣਨ ਦੀ ਵੀ, ਨਹੀਂ ਕਈ ਕਹਿੰਦੇ ਮੈਨੂੰ ਇੰਟਰਸਟ ਈ ਨਹੀਂ, ਕਈ ਸੁਣਦੇ ਵੀ
ਹਾਂਜੀ।
ਹੂੰ-ਹੂੰ ਇਹ ਵੀ ਇੱਕ ਕਲਾ ਹੁੰਦੀ, ਕਿਸੇ ਨੂੰ ਸੁਣਨਾ ਵੀ।
ਹੂੰ-ਹੂੰ ਔਰ ਆਪਣੇ ਹੈਗੇ ਨੇ, ਪੰਜਾਬੀ ਸਿੰਗਰ ਇੰਨੇ ਵਧੀਆ-ਵਧੀਆ ਹੈਗੇ ਨੇ। ਸੁਣਨਾ ਪਸੰਦ ਹੈਗਾ ਐ। ਤੁਸੀਂ ਜਾਣ ਇਹੀਓ ਏ ਨਾ, ਆਪਣੇ ਪੰਜਾਬ ਵਿੱਚ ਇੇਨੇ ਵਧੀਆ-ਵਧੀਆ ਕਲਾਕਾਰ ਹੈਗੇ ਨੇ ਸਾਰੇ।
ਮੈਨੂੰ ਵੈਸੇ ਕਲਾਕਾਰ ਚਲੋ ਹੈਗੇ ਬੋਤ, ਪਰ ਮੈਨੂੰ ਜਾਦਾ ਈ ਜਿਵੇਂ ਪਸੰਦ ਐ ਅਪਣਾ ਹੋ ਗੇਆ ਅਮਰਿੰਦਰ ਗਿੱਲ
ਸੇਮ ਮੈਨੂੰ ਵੀ ਅਈਓ ਪਸਂਦ, ਅਮਰਿੰਦਰ ਗਿਲ ਪਸੰਦ ਏ ਈ ਏ, ਸੇਮ-ਸੇਮ। ਦਲਜੀਤ ਦੋਸਾਂਜ ਹੋ ਗੇਆ, ਕਮਲ ਖ਼ਾਨ ਹੋ ਗਏ ਅ ਹ
ਚਲੋ ਜੀ ਖਾਣ ਵੀ ਹਜੇ ਚਲੋ ਨਵਾਂ ਆ।
ਇਨਾਂ ਲੋਕਾਂ ਦੀ ਆਵਾਜ ਬੋ
ਵੀ ਮਤਲਬ ਵੀ ਓ ਜੇ ਗੀਤ ਨੀ ਆਪਾਂ ਨੁ ਪਸੰਦ, ਵੀ ਜਿਵੇਂ ਹਨਾ ਐਵੇਂ ਆਮਕੋ ਤੁਮਕੋ ਜੀ ਅਲੇ ਵੀ। ਅਸੀ ਰਾਂਝ ਆਲੇ ਆ ਮੈਂ
ਮੈਂ ਦਾੱਸ ਤੇ ਰੀ ਆਂ ਅਪਨੇ ਬਾੱਸ-ਬਾੱਸ ਸਈ ਕੈ ਰੇ, ਆਪਨੇ ਹੂਨ ਅਈਓ ਹੈਗੇ ਨੇ। ਵਦੀਆ ਸਿੰਗਰ ਹੈਗੇ ਨੇ, ਏ ਏਨੀ ਕਿ ਠੀਕ ਏ, ਏ ਲੋਕ ਹਸਾਂਦੇ ਵੀ ਬੋਤ ਨੇ। ਸੈਡ ਸੌਂਗ ਵੀ ਵਦੀਐ, ਸੈਡ ਸੌਂਗ ਵੀ ਬੋਤ ਵਦੀਐ, ਹਰ ਚੀਜ ਬੋਹਤ ਵਦੀਐ।
ਵਦੀਐ-ਵਦੀਐ, ਬਿਲਕੁਲ ਸਰਤਾਜ ਦੇ ਵੀ ਦੇਖੋ, ਦੂਜੇ ਵੀ ਕਂਈ ਰੋਮੈਂਟਿਕ ਗੀ ਗੀਤ ਆ, ਸੈਡ ਸੌਂਗ ਵੀ ਵਦੀਆ ਲੱਗਦੇ ਆ, ਤੇ ਕਈ ਦੂਜੇ ਵੀ ਹੈਗੇ ਆ ਜਿਵੇਂ ਕੈਂਦੇ ਪੋਪ ਗੀ ਜਿਂਵੇ ਏ ਸਰਤਾਜ ਦੇ
ਮੈਂ ਦੱਸ ਤਾਂ ਰਈ ਆਂ, ਓ ਅਪਨਾ ਲਖਨਊ ਆ ਚੁੱਕੇ ਨੇ ਦੋ-ਤਿੰਨ ਵਾਰ।
ਹਾਂਜੀ।
ਪਰ ਐ ਹੈ ਕਿ ਬੋਹਤ ਵਦੀਆ ਓਨਾਂ ਦੀ ਅਵਾਜ ਏ। ਸਿੰਗਿੰਗ ਤੇ ਮੈਟ ਦੇਖਦੇ ਆਂ, ਸੁਨਦੇ ਆਂ, ਮਜ਼ਾ ਆਦੈ ਉਨਾਂ ਦਾ ਦੇ ਵੀ ਅਵਾਜ ਸੁਨ ਕੇ ਅੱਛਾ ਲੱਗਦੈ। ਕਿ ਅਵਾਜ ਇੰਨੀ ਵਦੀਐ, ਕਿ ਹਾਂ ਲੱਗਦੈ ਕਿ ਸੁਨ ਰੇ ਆਂ ਸੌਂਗ। ਗਾਨੇ ਸੁਨਨੇ ਆਂ, ਦਿਲ ਨੂੰ ਵੀ ਛੂਦੇਂ ਨੇ, ਇਨਾਂ ਲੋਕਾਂ ਦੀ ਅਵਾਜ਼ ਸੁਨੋ ਤੇ।
ਠੀਕ ਏ ਨਾ। ਦੀ ਸਿੱਦੀ ਆਕੇ। ਸੱਕਰੀਨ ਵਿੱਚੋ
ਹੋਰ ਅਪਨਾ ਤੂਸੀ ਦੱਸੋ, ਹੋਰ ਤੂਆਨੂੰ ਕੀ ਪ ਕਿ ਗਿਫ ਅਹ ਗਾਨੇ ਦਾਂ ਅਧਿਕਤਰ, ਤੂਸੀ ਖਾਲੀ ਮਾਤਾ ਦੀ ਭੇਂਟਾ ਈ ਗਾਂਦੇ ਓ ਯਾ ਗਾਨੇ ਵੈਰਾ ਵੀ ਜਿਸ ਤਰਾਂ ਗਾ
ਗਾਣੇ ਆ, ਮੇਰੇ ਗਾਣੇ ਵੀ ਆਏ ਹੋਏ ਐ, ਯੂਟਿਊਬ ਚ ਇੱਕ-ਦੋ ਗਾਣੇ ਆਏ ਹੋਏ ਆ ਅਪਣੇ।
ਹਾਂਜੀ।
ਹਾਂਜੀ-ਹਾਂਜੀ, ਮਾਤਾ ਦੇ ਭਜਨ ਆ, ਭਜਨ ਵੀ ਆਏ ਆ ਇੱਕ-ਦੋ।
ਨਈ ਵਦੀਆ, ਹੋਰ ਕੀ ਚਾਈਦੈ, ਬਾਬਾ ਜੀ ਨੂ ਓਨੇ ਦਿੱਤੈ, ਤੇ ਭਈਆ ਯੂਜ਼ ਕਰੋ, ਅਪਨਾ ਬਾਈ। ਬਾ ਅਸੀ ਤੇ ਅਈਓ ਕੈਂਨੇ ਆਂ, ਓ ਮੈਂ, ਮੈਨੂੰ ਸ਼ੌਂਕ ਸੀ। ਮੈਂ ਤੂਆਨੂੰ ਦਾੱਸ ਤੇ ਰੀ ਆਂ, ਮੈਨੂੰ ਸ਼ੌਕ ਸੀ, ਕੀ ਕੈਂਦੇ ਟੀਚਿੰਗ ਦਾ ਸ਼ੌਂਕ ਸੀ, ਟੀਚਰ ਬਨਨ ਦਾਸ। ਤੀ, ਪਰ ਨਈ ਕੀਤਾ ਪੂਰਾ, ਕਿਸੀ ਵਜਾ ਨਾਲ ਨਈ ਪੂਰਾ ਕੀਤਾ ਅਸੀ।
ਹਾਂ, ਵੀ ਦੇਖੋ ਆਪਾਂ ਦੇਖੋ, ਗੱਲ ਏ ਹੁੰਦੀ ਐ, ਬਾਕੀ ਦਾ ਮਹਾਰਾਜ ਦੇ ਹੱਥ ਐ।
ਬਸ ਓਈ ਹੁੰਦੈ ਨਾ, ਕਿ ਕਿਸਮਤ ਹੁੰਦੈ, ਕਿਸੀ-ਕਿਸੀ ਦੇ ਪੁਰੇ ਹੋਂਦੇ ਨੇ, ਕਿਸੀ-ਕਿਸੀ ਦੇ ਨਈ।
ਨਹੀਂ ਹੁੰਦੇ ਹੁਨ ਮੈਂ, ਮੈਨੂੰ ਹੁਨ ਏ ਐ ਵੀ, ਵੀ ਚਲੋ ਅਪਾਂ ਬਾਲਾ ਨਈ ਅੱਗੇ ਵੱਦ ਸਕੇ। ਜੇ ਮਹਾਰਾਜ ਦਾ ਪਤਾ ਵੀ ਨੀ ਗਾ ਵੱਦ ਜੀਗਾ ਕਿ ਸਮੇਂ ਦੇ ਸ੍ਹਾਬ ਨਾਲ, ਅਜੇ ਕੇੜਾ ਅਪਾਂ ਕੋਈ ਬੜੀ ਉਮਰ ਆਪਣੀ।
ਪਰ, ਵੀ ਹਰੇਕ ਚੀਜ ਨਈ ਮਿਲਦੀ ਹੁੰਦੀ।
ਸਈ ਕੈ ਰੇ ਓ।
ਹਾਂ ਵੀ ਹਰੇਕ ਚੀਜ਼ ਆਪਾਂ ਪਰ ਆਪਾਂ ਬਈ ਮਨ ਖੁਸ਼ ਰਹਿੰਦਾ ਆਪਣਾ ਚਲੋ ਇੰਨਾ ਆਪਾਂ। ਉਹਦੇ ਕਰੀ ਚਲੋ ਮਤਲਬ ਕਹਿੰਦੇ ਹੁੰਦੇ ਆ ਮਿਹਨਤ ਕਰੀ ਚਲੋ। ਵੀ ਫਲ ਦੀ ਚਿੰਤਾ ਨਾ ਕਰੋ ਹਾਂਜੀ।
ਨਹੀਂ ਸਈ ਐ ਔਰ ਕੀ ਚਾਹੀਦਾ ਆਪਣੀ ਐ ਕਿ। ਇਹ ਵੀ ਇੱਕ ਮਿਹਨਤ ਈ ਹੈਗੀ ਐ ਨਾਲ ਆਪਣਾ ਸ਼ੌਕ ਪੂਰਾ ਤੁਸੀਂ ਕਰ ਰੇ ਓ ਨਾਲ ਆਪਣੀ ਮਿਹਨਤ ਵੀ ਕਰ ਰੇ ਓ। ਆਸਾਨ ਨੀ ਹੁੰਦਾ ਏ ਵੀ ਆਸਾਨ। ਨਹੀਂ ਹੁੰਦਾ ਇਹ ਵੀ ਆਸਾਨ ਥੋੜ੍ਹਾ ਹੈਗਾ ਏ ਕਿ ਆਰਾਮ ਨਾਲ ਕਰਲੋ। ਇਦੇ ਵਿੱਚ ਵੀ। ਬਈ ਦਿਨ ਬਣਦਾ ਕਈ ਕਈ ਰਾਤੀ ਕਰਵਾਂਦੇ ਨੇ ਕਈ ਦਿਨ ਕਰਵਾਂਦੇ ਨੇ ਜਾਗਣਾ ਪੈਂਦਾ ਏਦੇ ਵਾਸਤੇ ਵੀ।
ਹਾਂਜੀ ਹਾਂਜੀ, ਬਿਲਕੁਲ ਹਾਂ ਅਸੀਂ ਕਈ ਵਾਰੀ ਸਾਰੀ ਰਾਤ ਦਾ ਜਾਗਦੇ ਰਹਿੰਦੇ ਆ।
ਕਈ ਵਾਰੀ ਸਾਰੀ ਸਾਰੀ ਰਾਤ ਹੀ ਜਾਗਣਾ ਪੈਂਦਾ ਫਿਰ ਦਿਨੇ ਆ ਕੇ। ਜੈਸੇ ਛੇ ਵਜੇ ਆ ਗਏ ਸੱਤ ਵਜੇ ਆ ਗਏ ਉਦੋਂ ਦੋ ਘੰਟੇ ਸੌਂ ਕੇ ਫਿਰ ਕੰਮ ਤੇ ਵੀ ਜਾਣਾ ਹੁੰਦਾ।
ਕੰਮ ਕੀ ਥੋਡਾ।
ਡਾਕਟਰੀ ਦਾ ਕੰਮ ਕਲੀਨਿਕ ਹਾਂਜੀ ਹਾਂਜੀ ਹੁਣ ਕਲੀਨਿਕ ਤਾਂ। ਆਪਣਾ ਹਾਂਜੀ ਹਾਂਜੀ ਕਲੀਨਿਕ ਦਾ ਆਪਣਾ ਹੁਣ ਕੀਤਾ ਆਪਾਂ ਸਾਲ ਕ ਹੋਇਆ ਉਸ ਤੋਂ ਪਹਿਲਾਂ ਮੈਂ ਹੋਸ ਪਿਟਲ ਜੋਬ ਕਰਦਾ ਸੀ ਫਿਰ ਹੋਸਪਿਟਲ ਵੀ ਜਾਣਾ ਪੈਂਦਾ ਸੀ ਮਤਲਬ ਜਾਗਰਣ ਲਗਾ ਕੇ। ਦੋ ਘੰਟੇ ਸੁਬ ਸੌ ਕੇ ਦੋ ਤਿੰਨ ਘੰਟੇ ਕਈ ਵਾਰ ਤਾਂ ਓ ਵੀ ਨੀ ਸੌਇਆ ਜਾਂਦਾ ਸੀ। ਏਦਾਂ ਹੁੰਦਾ ਵੀ ਚੱਲ ਹੁਣ ਕੇਰਾ ਡਿਊਟੀ ਤੇ ਜਾਈਏ ਫੇਰ ਆ ਕੇ ਸੌ ਜਾਂਗੇ।
ਨਹੀਂ ਏ ਵੀ ਬਾਬਾ ਜੀਨ ਨੇ ਵਧੀਆ ਦਿੱਤਾ ਥੋਨੂੰ।
ਹਾਂਜੀ ਹਾਂਜੀ।
ਏ ਵੀ ਏ ਵੀ ਹਰ ਕਿਸੇ ਦੇ ਬੱਸ ਦਾ ਨੀ ਹੈਗਾ ਡਾਕਟਰੀ ਜੀ ਲਾਈਨ ਹੁੰਦੀ।
ਹਾਂਜੀ ਹਾਂਜੀ, ਹਾਂਜੀ ਬਿਲਕੁਲ ਬਿਲਕੁਲ।
ਇਹ ਹੁਨਰ ਬ ਬਹੁਤ ਅੱਛਾ ਹੁੰਦਾ ਏ ਵੀ।
ਹਾਂਜੀ ਹਾਂਜੀ ਇਹ ਤਾਂ ਹੈ। ਚਲੋ ਮਹਾਰਾਜ ਆਪਾਂ ਕਹਿਣਾ ਹਰੇਕ ਨੂੰ ਦੇਵੇ।
ਹੂੰ,
ਤੁਸੀਂ ਦੱਸੋ ਹੋਰ ਆਪਣੇ ਕੋਈ ਕੋਈ ਬੱਚਾ ਆਪਦਾ ਗਾਉਂਦਾ ਹੋਵੇ ਜਾਂ ਕੋਈ।
ਹੈ ਨੀ ਹੈਗੇ ਵਿਆਹ ਤੋਂ ਹੋ ਚੁੱਕਿਆ ਹੈਗਾ ਇੱਕ ਬੇਟਾ ਹੈਗਾ ਤਿੰਨ ਸਾਲਾਂ ਦਾ ਹੈਗਾ।
ਅੱਛਾ,
ਤਿ ਤਿੰਨ ਸਾਲਾਂ ਤ ਹਾਂਜੀ ਹੁਣੇ ਕਿ ਵਿਆਹ ਨੂੰ ਥੋੜ੍ਹਾ ਟਾਈਮ ਥੋੜਾ ਹੋਇਆ।
ਅੱਛਾ ਅਜੇ ਹੁਣੀ ਵਿਆਹ ਹੋਇਆ।
ਚਾਰ ਪੰਜ ਸਾਲ ਹੀ ਹੋਏ ਨੇ ਹੁਣ ਤੱਕ ਹੁਣ ਇੱਕ ਬੇਟਾ ਹੈਗਾ ਬਸ। ਹੁਣ ਹਾਂ
ਮੈਰਿਜ ਹੁਣੇ ਹੋਈ ਆ ਜੀ ਅਜੇ ਡੇਢ ਕ ਸਾਲ ਹੋਇਆ ਹੁਣ।
ਓਕੇ ਓਕੇ।
ਹਾਂਜੀ ਹਾਂਜੀ, ਗੁੜੀਆਂ ਗੁੜੀਆਂ ਇੱਕ ਛੇ ਕ ਮਹੀਨੇ ਦੀ ਗੁੜੀਆਂ।
ਵਧੀਆ ਹੋਰ ਕੀ ਚਾਹੀਦਾ। ਨਹੀਂ ਮੇਰਾ ਹੁਣ ਹੋ ਗਿਆ ਐ ਪੰਜ ਸਾਲ ਹੋ ਗਏ ਨੇ ਵਿਆਹ ਨੂੰ, ਪਰ ਇਹ ਕਿ ਹੁਣ ਇੱਕ ਬੇਟਾ ਈ ਬੇਟਾ ਹੈਗਾ ਬਸ। ਹੁਣੇ ਕੋਈ ਘਰ ਵਾਲੇ ਕਹਿੰਦੇ ਨੇ ਇੱਕ ਹੋਰ ਪਰ ਅਸੀਂ ਕਹਿ ਹੁਣੇ ਨੀ ਰੁੱਕ ਕੇ ਦੇਖਾਂਗੇ ਸੋਚਿਆ।
ਗੱਲ ਸਹੀ ਆ ਜੀ ਐ ਨਾ ਦੂਜਾ ਬੱਚਾ ਥੋੜਾ ਹੋਜੇ ਨਾ ਸਈ।
ਦੀ ਰੀਜਨ ਇਹ ਹੁੰਦਾ ਨਾ ਕਿ ਦੇਖੋ ਬਾਈ ਤੁਸੀਂ ਦੇਖ ਰਹੋ ਵੀਰ ਜੀ ਪੜ੍ਹਾਈਆਂ ਕਿੰਨੀਆਂ ਮਹਿੰਗੀਆਂ ਨੇ ਹਰ ਚੀਜ਼ ਮਹਿੰਗ ਮਹਿੰਗਾਈ ਵੱਧ ਵੱਧ ਰਹੀ ਹੈ। ਘੱਟ ਤੇ ਨਹੀਂ ਹੋ ਰਹੀ। ਕਿੱਥੇ ਵੀ, ਮਹਿੰਗਾਈ ਵੱਧਦੀ ਰਹੀ ਤੇ ਇਹ ਕਿ ਅਸੀਂ। ਚਾਹਨੇ ਕਿ ਥੋੜਾ ਆਪਣੇ ਆਪ ਨੂੰ ਸੈਟ ਰੱਖੀਏ। ਬ
ਸੈੱਟ ਰੱਖੀਏ। ਬੱਚੇ ਦੀ ਪਰਵਰਿਸ਼ ਥੋੜ੍ਹੀ ਸਹੀ ਹੋ ਜਾਏ। ਫੇ਼ਰ ਦੂਜੇ ਦਾ ਉਦੋਂ ਚਾ ਵੱਡਾ ਹੋ ਜਾਏ ਥੋੜਾ।
ਪਹਿਲੇ ਹੁੰਦਾ ਸੀ ਕਿ ਲੋਕੀ ਤਿੰਨ -ਤਿੰਨ ਚਾਰ- ਚਾਰ ਬੱਚੇ ਹੈਗੇ ਨੇ। ਪਰ ਪੜ੍ਹਦਾ ਇੱਕ- ਇੱਕ -ਅੱਧਾ ਹੀ। ਦੋ ਬੱਚੇ ਪੜ੍ਹਦੇ ਨੇ ਉਹ ਵੀ ਆਪਣੀ ਮਰਜ਼ੀ ਦੀ ਨੀ। ਮਾਂ ਪਿਓ ਨੂੰ ਜਿੰਨਾ ਪੜ੍ਹਾਇਆ ਪੜ੍ਹ ਲਿਆ। ਪਰ ਹੁਣ ਅਸੀਂ ਕੀ ਜਿਹੜੇ ਅ ਜਿਹੜੇ ਅਸੀਂ ਲੋਕ ਹੈਗੇ ਆ। ਅਸੀਂ ਲੋਕ ਸੋਚਦੇ ਹਾਂ। ਕਿ ਬੱਚਿਆਂ ਦੀ ਜਿਹੜੀ ਹੋਬੀ ਹੈਗੀ ਹੇ। ਜੋ ਬੱਚੇ ਦਾ ਡਰੀਮ ਹੈਗਾ। ਉਹ ਪੂਰਾ ਸੀ।
ਉਹ ਪੂਰਾ ਹੋਵੇ। ਇਹ ਗੱਲ ਸਹੀ ਬਿਲਕੁਲ ਜਦੋਂ ਆਪਣੇ ਡਰੀਮ ਰਹਿ ਜਾਂਦੇ। ਆਪਣਾ ਆਪਾਂ ਬੱਚਿਆਂ ਵਿੱਚ ਦੇਖਦੇ ਹਾਂ। ਆਦਤ ਏ ਕੀ ਮੈਂ ਨਹੀਂ ਕਰ ਸਕਿਆ। ਤੇ ਇਹ ਕਰ ਸਕੇ ਉਹ ਡਰੀਮ ਪੂਰਾ।
ਉਹ ਬੰਦਾ ਸੋਚਦਾ। ਅਸੀਂ ਸੋਚਦੇ ਕਿ ਇਸ ਪੈਸੇ ਦੀ ਵਜ੍ਹਾ ਨਾਲ ਸਾਡਾ ਪੂਰਾ ਨਹੀਂ ਹੋਇਆ ਹੈ। ਕਿ
ਹਾਂ ਵੀ ਇਹ ਵੀ ਨਾ ਰਹੇ ਜੇ। ਮੈਂ ਤਾਂ ਆਪੁਣ ਸ ਹਾਂ ਕਈ ਵਾਰੀ ਆਪਣੀ ਗੁੜੀਆ ਬਾਰੇ ਵੀ ਜੇ ਕਿਤੇ ਸਿੰਗਰ ਬਣ ਹੀ ਜਾਏ। ਗਾਉਂਦੀ ਹੋਈ। ਕਿਤੇ ਤੇ ਇਹਦੇ ਬਾਰੇ ਮੈਂ ਕਿਤੇ ਕ ਨਾ ਕੋ ਕਰੂੰਗਾ। ਮੈਂ ਤਾਂ ਰਹਿ ਗਿਆ। ਚਲੋ ਜਿਵੇਂ ਵੀ
ਮੈਂ ਅਸੀਂ ਮੈਂ ਮੇਰੇ ਹਸਬੈਂਡ ਦਾ ਇਹੀ ਹੈਗਾ। ਕਿ ਸਾਡੇ ਲੋਕਾਂ ਦਾ ਡਰੀਮ ਨਹੀਂ ਪੂਰਾ ਹੋਇਆ। ਪਰ ਅਸੀਂ ਇਹ ਨੀ ਚਾਹੁੰਦੇ। ਕਿ ਅੱਗੇ ਜਾ ਕੇ ਇਹ ਵੀ ਕਿਤੇ ਨਾ ਬੋਲੇ। ਕਿ ਦੇਖੋ ਮਮੀ ਦਾ ਵੀ ਡਰੀਮ ਨਹੀਂ ਪੂਰਾ ਹੋਇਆ। ਅੱ ਅਸੀਂ ਇਹੀ ਚਾਹੁੰਦੇ ਹਾ। ਕਿ ਬਾਬਾ ਜੀ ਬੱਸ ਏਨਾ ਕਰਦੇ। ਕਿ ਇਹਦੇ ਆਉਣ ਵਾਲੇ ਟਾਈਮ ਤੇ। ਕਿ ਅਸੀਂ ਇਹਦੇ ਪੂਰੀਆਂ ਕਰ ਸਕੀਏ ਖਵਾਹਿਸ਼ਾਂ। ਜੋ ਵੀ ਹੋਣ ਇਹਦੀਆਂ।
ਹਾਂ ਹਾਂ ਵੀ ਜੋ ਅਸੀਂ ਨਹੀਂ ਕਰ ਸਕੇ ਜ਼ਿੰਦਗੀ ਚ ਏ ਕਰ ਸਕੇ। ਜੋ ਸਾਨੂੰ ਨਹੀਂ ਮਿਲੇ ਇਹਨੂੰ ਮਿਲੇ। ਇਹ ਨਾ ਹੋਵੇ। ਬੱਚਾ ਇਹ ਨਾ ਹੋਵੇ। ਹੋਰ ਚਾਹੀਦਾ। ਦੱਸਦਾ ਰਹੇ ਜਿਹੜੀ ਚੀਜ ਨੂੰ ਅਸੀਂ ਨੀ ਦੱਸਦੇ। ਗੱਲ ਸਹੀ ਹਰ ਏਕ ਮਾਂ ਪਿਓ ਹੀ ਚਾਹੁੰਦਾ ਵਾ। ਵੀ ਚਲੋ ਏਨਾ ਮਾਂ ਵੀ, ਬੱਚੇ ਵਧੀਆ ਨਿਕਲਣ।
ਸਹੀ ਕਿਆਉ।
ਬੱਚੇ ਸਹੀ ਰਾਹ ਤੇ ਜਾਣ। ਬੱਚੇ ਇਹ ਨਾ ਹੋਏ ਬੱਚੇ ਹੁਣ ਅੱਜ ਕੱਲ੍ਹ ਕਈ ਵਰ ਨਸ਼ਿਆਂ ਚ ਪੈ ਜਾਏ।
ਸਹੀ ਕਹਿਆ ਇਕਦਮ।
ਮੁੰਡਿਆਂ ਦੇ ਏਹੀ ਡਰ ਹੈ। ਕੁੜੀਆਂ ਤਾਂ ਚਲੋ ਖੈਰ ਚਲੋ ਠੀਕ ਹੁੰਦੇ ਨਹੀਂ। ਜਿਆਦਾ ਲਗਦੀਆਂ ਨਸ਼ਿਆਂ ਤੇ
ਹਾਂਜੀ ਹਾਂਜੀ, ਅਜੱਕਲ ਸੋ ਮੈਂ ਦੇਖਿਆ ਅ ਤੁਂ ਤੇ ਸਹੀ ਕਹਿਆ ਛੋਟੀ ਛੋਟੀ ਉਮਰ ਦੇ ਹੀ ਮੁੰਡੇ ਹੁੰਦੇ ਨੇ ਲੱਗ ਜਾਂਦੇ ਨੇ ਗਲਤ
ਹਾਂਜੀ, ਹਾਂਜੀ ਇਹ ਸਕੂਲਾਂ ਸਕਾਲਾਂ ਤੋਂ। ਮਤਲਬ ਜਦੋਂ ਸਕੂਲਾਂ ਤੋਂ ਬਾਅਦ ਹੀ ਇਹ ਨਸ਼ੇ ਕਰ ਲਾਦੇ ਸਕੂਲਾਂ ਵਿੱਚ ਹੀ ਇੱਕ ਦੂਜੇ ਨਾਲ ਮਿਲਦੇ ਨਾ।
ਦੋਸਤੀ ਯਾਰੀ ਵੀ ਕਦੇ ਕਦੀ ਕਦੀ ਦੋਸਤੀ ਯਾਰੀ ਵੀ ਖਰਾਬ ਹੋ ਜਾਂਦੀ।
ਖ਼ਰਾਬ ਉਹ ਯਾਰੀ ਜੇ ਉਹ ਜੇ ਬੰਦਿਆਂ ਨਾਲ ਯਾਰੀ ਪੈ ਗਈ। ਤਾਂ ਬਸ
ਬਸ ਮੈਂ ਤੇ ਕਦੇ ਹੋ ਜਰੂਰੀ ਨਹੀਂ ਕਿ ਹਰ ਦੋਸਤ ਸੇਮ ਇਹ ਹੁੰਦਾ ਕਿ ਦੋਸਤੀ ਵੀ ਕ ਕਈ ਕਈ ਅੱਛੀਆਂ ਹੁੰਦੀਆਂ ਨੇ ਕਈ ਕਈ ਬੁਰੀਆਂ ਹੁੰਦੀਆਂ ਨੇ ਬਸ।
ਐਂ ਨਾ ਬੱਚੇ ਨੂੰ ਸਮਝਾ ਕੇ ਰੱਖਣਾ ਚਾਹੀਦਾ ਕਿਉਂਕਿ ਬੱਚੇ ਦੇ ਆਪ ਦੇ ਮਾਇੰਡ ਤੇ ਵੀ ਹੁੰਦਾ ਮੰਨ ਲਓ ਹੁਣ। ਗਰੁੱਪ ਬਣਿਆ ਵਾ ਮੁੰਡਿਆਂ ਦਾ ਗਰੁੱਪ ਚ ਸਾਰੇ ਤਰ੍ਹਾਂ ਦੇ ਮੁੰਡੇ ਹੁੰਦੇ ਆ।
ਹਾਂਜੀ
ਹਰੇਕ ਤਰ੍ਹਾਂ ਦਾ ਬੱਚਾ ਹੋਣਾ ਉਹ ਖਰਾਬ ਕਰਨ ਵਾਲੇ ਵੀ ਨਸ਼ੇੜੀ ਵਾਲੇ ਵੀ ਹੋਣੇ ਆ ਫੁਕਰਪੁਣੇ ਵਾਲੇ ਵੀ ਹੋਣੇ ਆ।
ਹਰੇਕ ਤਰ੍ਹਾਂ ਦਾ, ਮਤਲਬ ਹੋਣਾ ਬੱਚੇ ਵਿੱਚ।
ਚਲੋ ਠੀਕ ਹੈ ਵੀਰ ਜੀ ਠੀਕ ਏ।
ਹਾਂਜੀ ਠੀਕ ਹੈ ਜੀ ਓਕੇ ਜੀ, ਓਕੇ ਜੀ ਓ।
ਓਕੇ ਜੀ।